ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਵਧੀਆ ਜੀ। ਜੀ ਤੁਸੀਂ ਸੁਣਾਓ?
ਮੈਂ ਵੀ ਬਹੁਤ ਵਧੀਆ ਹੋਰ, ਘਰੇ,
ਹਾਂਜੀ ਸਭ ਵਧੀਆ, ਤੁਸੀਂ? ਸੁਣਾਓ ਤੁਹਾਡੇ ਘਰ ਠੀਕ ਨੇ?
ਹਾਂਜੀ ਸਾਡੇ ਘਰੇ ਸਾਰੇ ਬਹੁਤ ਵਧੀਆ ਨੇ, ਹੋਰ ਕੀ ਚੱਲਦਾ ਪਿਆ ਅੱਜ? ਕ
ਬਸ ਬੈਠੇ ਆਂ ਕਰਨਾ ਕੀ ਆ।
ਅੱਛਾ, ਹੋਰ ਕੀ ਕਰਦੇ ਵੈਸੇ ਤੁਸੀਂ?
ਮੈਂ ਨਰਸਿੰਗ,
ਅੱਛਾ ਤੁਸੀਂ ਡਾਕਟਰ ਹੀ ਲੈ ਰਹੇ?
ਹਾਂਜੀ-ਹਾਂਜੀ ਮੈਂ ਨਾ ਨਰਸਿੰਗ ਦਾ ਕੌਰਸ ਸਕਤ ਹੈ ਬਸ ਫੋਨ ਖਿਆਲੇਦੀ ਹੈ ਮੇਰੀ ਉਹ ਮਤਲਬ ਬਹੁ ਹਸਪਿਟਲ ਟ੍ਰੇਨਿੰਗ ਚੱਲ ਰਹੀ ਹੈ।
ਅੱਛਾ ਅੱਛਾ ਕਿੰਨਾ ਕੁ ਸਾਲ ਹੋ ਗਏ?
ਮੈਨੂੰ ਇਹਦੇ ਵਿੱਚ ਹੋ ਗਏ ਨੇ ਦੋਸਤ ਸਾਲ।
ਅੱਛਾ ਤੇ ਮਤਲਬ ਇਹ ਦੋ ਸਾਲਾਂ ਦੇ ਵਿੱਚ ਫਿਰ ਟ੍ਰੇਨਿੰਗ ਪੀਰੀਅਡ ਵੀ ਆਉਂਦਾ
ਬਸ ਹੁਣ ਬਸ ਹੋਸਪਿਟਲ ਜੋਬ ਕਰਦੀ ਹਾਂ ਮੈਂ
ਅੱਛਾ ਅੱਛਾ ਹੋਸਪਿਟਲ ਲੱਗੇ ਹੋਏ ਹੋ
ਹਾਂਜੀ ਨਹੀਂ ਨਹੀਂ ਨਹੀਂ ਬਹੁਤ ਮਤਲਬ ਨੇੜੇ ਹੀ ਹੈ ਜ਼ਿਆਦਾ ਦੂਰ ਤੇ ਮੈਂ ਜਾ ਨਹੀਂ ਸਕਦੀ ਨੇੜੇ ਨੇੜੇ ਹੀ ਜਾਂਦੀ ਹਾਂ ਤੇ ਬਸ ਉਹਦੇ ' ਉੱਥੇ ਹੀ ਹੈ ਹੋ ਸਕ
ਅੱਛਾ ਅੱਛਾ ਤੇ ਨਹੀਂ ਤੇ ਤੁਹਾਨੂੰ ਫੇਰ ਇਹਨਾਂ ਨੇ ਟ੍ਰੇਨਿੰਗ ਚ ਸਿਖਾਇਆ ਹੋਣਾ।
ਜ ਸਾਰਾ ਕੁਛ ਸਿਖਾਉਂਦੇ ਨੇ ਸਟਾਰਟਿੰਗ ਦੇ ਵਿੱਚ ਤਾਂ ਬਸ ਮੈਡੀਸਨ ਦਾ ਦੱਸਦੇ ਨੇ ਇੰਝੇ ਬਸ ਮੈਂ ਮੈਡੀਸਨ ਦਾ ਪਤਾ ਕੀਤਾ ਮੈਡੀਸਿਨ ਕਰ ਲੈਂਦੀ ਹਾਂ ਇੰਜੈਕਸ਼ਨ ਲਗਾ ਲੈਂਦੀ ਹਾਂ ਮਤਲਬ ਬੋਲ ਹੁਣ ਮੈਂ ਸਾਰਾ ਕੰਮ ਕਰਨ ਲੱਗ ਗਈ।
ਅੱਛਾ। ਅ ਜਿਵੇਂ ਕਿ ਕਿਸੇ ਨੂੰ ਅਗਰ ਫੀਵਰ ਏ ਬੁਖਾਰ ਹੋ ਗਿਆ ਜੁਕਾਮ ਹੋ ਗਿਆ ਤੇ ਦਵਾਈ ਵਗੈਰਾ ਦੇ ਦਿੰਦੇ ਅੱਛਾ ਵੈਸੇ ਤੁਸੀਂ ਕਿਸੇ ਸਪੈਸ਼ਲਿਸਟ ਪਿਛਲੀ ਸਟੇ ਚ ਕੀਤਾ ਸੀ ਮਤਲਬ ਸਮਝ ਗ ਮੇਰੀ ਗੱਲ।
ਹਾਂਜੀ ਹਾਂਜੀ ਮਤਲਬ ਤੁਸੀਂ ਪੜ੍ਹਾਈ ਦੀ ਗੱਲ
ਹਾਂਜੀ ਜਿਵੇਂ ਕਿ ਕਈ ਹੁੰਦੇ ਨੇ ਡਾਕਟਰ ਦੰਦਾਂ ਦੇ ਹੁੰਦੇ ਨੇ ਕਈ ਹੈ ਨਰਮਲ ਅੱਛਾ ਅੱਛਾ।
ਬਲ ਸੀ ਬਸ
ਅੱਛਾ ਫੇਰ ਤੁਸੀਂ ਆ ਚੰਗਾ। ਕਿਪ ਕੁ ਤੇ ਕਿੰਨਾ ਕੁ ਹੋਰ ਟਾਈਮ ਲੱਗੇਗਾ?
ਨਾਲ ਨਾਲ ਮੈਂ ਮਤਲਬ ਕਿ ਹਣ ਚ ਹੋਰ ਵੀ ਹੋਸਪੀਟਲ ਵਗੈਰਾ ਟਰਾਈ ਕਰ ਰਹੀ ਹਾਂ ਕਿਥੇ ਹੋਰ ਵੀ ਮੇਲੀ
ਹਾਂ ਤੇ ਇਹ ਤੁਹਾਨੂੰ ਫੇਰ ਸੈਲਰੀ ਵਗੈਰਾ ਦਿੰਦੇ ਨੇ?
ਹਾਂਜੀ ਹਾਂਜੀ ਦਿਨ ਨੇ ਬ ਟਮਿੰਗ ਦਾ ਚੱਕਰ ਘਰ ਪੈ ਜਾਂਦਾ ਟਾਇਮਂ ਜ਼ਿਆਦਾ ਵੀ ਟਾਈਮਂ
ਅੱਛਾ ਜ਼ਿਆਦਾ ਤੇ ਇੱਕ ਹੋਸਪਿਟਲ ਚ ਮੈਂ ਸੁਣਿਆ ਮੇਰੀ ਇੱਕ ਫਰੈਂਡ ਸੀ ਤੇ ਮੈਨੂੰ ਦੱਸ ਵੀ ''ਅਸੀਂ ਕਹਿੰਦੇ ਇੱਥੇ ਨਾ ਬਈ ਇਹ ਬੜਾ ਹਿਸਾਬ ਹੁੰਦਾ ਹੈਕਿ ਦਿਨ ਦੀ ਸ਼ਿਫਟ
ਹਾਂਜੀ -ਹਾਂਜੀ। ਪੰਦਰਾਂ ਦਿਨ ਦੀ ਸ਼ਿਫਟ ਲਾਉਣੀ ਪੈਂਦੀ ਹੈ, ਪੰਦਰਾਂ ਦਿਨ ਰਾਤ ਦੀ ਸ਼ਿਫਟ ਲਾਉਣੀ ਹੁੰਦੀ।
ਅੱਛਾ, ਫਿਰ ਤੁਸੀਂ ਲੈਂਦੇ ਹੋ।
ਜੀ ਲਾਣੇ ਪੈਂਦੀ ਹੈ।ਕੰਪਲਸਰੀ ਹੁੰਦਾ ਨਾ ਕਿ ਅੱਗਰ '''ਅਸੀਂ
ਹਾਂ ਤੁਹਾਨੂੰ ਪਤਾ ਫੇਰ ''ਪੇਰੈਂਟਸ ਨੀ ਮੰਨਦੇ ਮਾਂ -ਪਿਓ ਨੂੰ ਹੋਰ ਟੈਨਸ਼ਨ ਵੱਖਰੀ ਹੁੰਦੀ। ਤੁਹਾਨੂੰ ਪਤਾ ਹੋਸਪਿਟਲ'ਚ ਫਿਰ ਬੰਦੇ ਵੀ ਕਿੱਦਾਂ ਦੇ ਹਨ?
ਹੋਰ ਅਜੀਬ ਅਜੀਬ'ਚ ਬੰਦੇ ਆਉਂਦੇ ਨੇ ਫਿਰ ਨਾਈਟ ਸ਼ਿਫਟ ਬਹੁਤ ਔਖਾ ਹੁੰਦਾ ਕਰਨੀ ਪਰ ਫਿਰ ਵੀ ਕਰਨੀ ਪੈਂਦੀ ਹੈ, ਫਿਰ ਸੈਲਰੀ ਨਹੀਂ ਦਿੰਦੀ।
ਅੱਛਾ-ਅੱਛਾ ''ਤੇ ਫੇਰ ਤੁਸੀਂ ਕੀ ਇੱਥੇ ਤੁਹਾਨੂੰ ਸਿਖਾਉਦੇ ਨੇ ਤੁਸੀਂ
ਨਹੀਂ- ਨਹੀਂ ''ਮੈਂ ਪਹਿਲਾਂ ਤੇ ਕਿੱਥੇ ਮੇਰੀ ਟ੍ਰੇਨਿੰਗ ਹੋਈ ਹੈ ਮਲਾ ਵਗੈਰਾ, ਟ੍ਰੇਨਿੰਗ ਕੀਤੀ ਏ ਮੈਂ।''ੳਸ ਤੋਂ ਬਾਅਦ ''ਮੈਂ ਜੌਬ ਪੈਸ਼ਰ ਨਹੀਂ ਐਥੇ ਰਾਤ ਦੇ ਟਾਈਮ
ਕੀ ਹੈ ਗੱਲ ਤੇ, ਤੁਸੀਂ ਸਹੀ ਆਖੀਏ ਬਿਲਕੁਲ। ਤੇ ''ਮੈਂ ਆਪ ਹੋਸਪਿੱਟਲ ਜਾਂਦੀ ਹਾਂ, ਨਾ। ਤੇ ''ਮੈਂ ਦੇਖਦੀ ਹਾ।ਮੈਂ ਕਿਹਾ ਵੀ -ਇਹ ਤੇ ਹੁਣ- ਨਵੇਂ ਨਵੇਂ ਆਏ ਹੋਏ ਨੇ, ਇੱਕ ਵਾਰ ਤੇ, ਮੈਂ ਉੱਥੇ ਗਈ ਸੀ ਸਾਡੇ ਇੱਥੇ ਦੂਰ ਹੈਗੇ ਤੇ ਯੂਨੀਵਰਸਿਟੀ ਬੜੀ ਫੇਮਸ ਯੂਨੀਵਰਸਿਟੀ ਹੈਗੀ। ਤੇ ''ਮੈਂ ਉੱਥੇ ਗਈ ਸੀ, ਤੇ ''ਉਹ ਯੂਨੀਵਰਸਿਟੀ ਹੈਗੀ ਉੱਥੋਂ ਬਾਹਰੋਂ ਬੇ ਆਂਦੇ ਨੇ ਆਪਣੀ ਪ੍ਰੈਕਟਿਸ ਕਰਨ ਆਂਦੇ ਨੇ, ਪੜ੍ਹਾਈ ਵੀ ਕਰਦੇ ਨੇ ''ਤੇ ਨਾ ਕਾਫੀ ਬੰਦੇ ਇੱਕ ਮੇਰੀ ਫਰੇਂਡ ਸੀ, ਪਰ ਉਹ ਤੇ ਦੰਦਾ ਦਾ ਹੇ। ਸੀ ''ਤੇ ਉਹਨਾਂ ਨੇ ਦੰਦਾਂ ਤੇ,
ਕਈ ''ਉਹ ਡੈਂਟਿਸਟ ਹੁੰਦੇ ਨੇ ਨਾ ''ਤਾਂ ਕਰਕੇ।
''ਉਹ ਡੈਂਟਿਸਟ ਹੁੰਦੇ ਨੇ।ਡੈਂਟਿਸਟ
ਹਾਂਜੀ--। ਅ ਸਹੀ ਆਖਿਆ ਤੇ ''ਮੈਂ ਨਾ ਸੱਚੀ ਗੱਲ ਭੁੱਲ ਗਈ ਸੀ, ਵਿੱਚੋਂ ਤੇ ਅੱਛਾ ਤੇ ਉਹ ਇਥੇ ਯੂਨੀਵਰਸਿਟੀ ਤੇ ਵੀ ਆਉਂਦੇ ਸੀ ਬੰਦੇ ਤੇ, ਆਪਣਾ ਮਤਲਬ ਇਲਾਜ ਵਗੈਰਾ ਕਰਾਉਣ ਤੇ, ਫੇਰ ''ਮੈਂ ਵੇਖਿਆ ਮੇਖਿਆ ਵੀ ਇਥੇ ਪੇਸ਼ੈਂਟ ਹੈਗੇ ਨੇ। ਮਰੀਜ਼ ਸਾਡੇ ਕੋਲ ਆਉਂਦੇ ਕਹਿੰਦੇ ਹਾਂ ਪਰ ''ਉੱਥੇ ਨਾ ਫਿਰ ''ਉਹ ਪੈਸੇ ਲੈਂਦੇ ਸੀ ਮਤਲਬ ਬੱਚੇ ਉਹੀ ਕਰਦੇ ਸੀ ਕੋਲ ਖੜੇ ਹੁੰਦੇ ਸੀ ਡਾਕਟਰ ਦੀ ਨਿਗਰਾਨੀ ਚ ਬੱਚੇ ਫਿਰ ਉਹ ਕਰਦੇ ਸੀ ਮਰੀਜ਼ ਦਾ ਟ੍ਰੀਟਮੈਂਟ ਤੇ ਕਹਿੰਦੇ ਬ ਅਸੀਂ ਹਾਂ ਟ੍ਰੇਨਿੰਗ ਹਾਂ ਟ੍ਰੇਨਿੰਗ ਤੇ ਕਹਿੰਦੇ ਇਏਦਾਂ ਬਈ ਸਹੀ ਰਹਿੰਦਾ ਕਿ ਇੱਕ ਬੰਦਾ ਪ੍ਰੈਕਕਲ ਹੀ ਹੋ ਜਾ ਜਾਂਦਾ ਵੀ ਕੰਮ ਤੇ ਬੰਦਆਂ ਨੂੰ ਅਤੇ ਡਾਕਟਰ ਕੋਲ ਖਲੋ ਹਿੰਦਾ ਨੁਕਸਾਨ ਨ ਸਾਡੇ ਬੱਚਿਆਂ ਨੂੰ ਪਾਉਂਦਾ ਪਹਿਲੇ ਤੋਂ ਹੀਏ ਪਰ ਇਹ ਵੀ ਇੱਕ ਪ੍ਰੈਕਕਲ
ਹਾਂਜੀ ਹੈ ਅਤੇ ਪ੍ਰੈਕਟੀਕਲ ਬਹੁਤ ਜ਼ਰੂਰੀ ਹੁੰਦਾ ਨਾ ਤਾਂ ਕਰਕੇ ਵੈਸੇ ਵੀ ਅ ਅਗਰ ਅਸੀਂ ਸਟੱਡੀ ਕਰਨੇ ਹਾਂ ਜੀ ਐਨ ਐੱਮ ਵਗੈਰਾ ਤਾਂ ਉਹਦੇ ਵਿੱਚ ਪੈ ਅੱਧਾ ਕੀ
ਅੱਛਾ ਤੇ ਫੇਿਰ ਮੈਂ ਤੇ ਇਹ ਵੀ ਸੁਣਿਆ ਸੀ ਮੈਂ ਵੈਸੇ ਗੱਲ ਇਹ ਬੜਾ ਜਿਗੜ ਚਾਹੀਦਾ ਇਸ ਲੈਣ ਪਉਣ ਲਈ ਤੁਹਾਨੂੰ ਪਤਾ ਕੀ ਟੀਕੇ ਲਾਉਣੇ ਤੇ ਇਹ ਡਰਿਪ ਚੜਾਉਣ ਆ ਬੜਾ-ਬੜਾ ਹੀ ਔਖਾ ਕੰਮਐ
ਤੁਸੀਂ ਸੁਣਾਓ ਤੁਸੀਂ ਕੀ ਕਰਦੇ ਹੋ
ਮੈਂ ਤੇ ਅ ਟੀਚਿੰਗ ਦੇ ਵਿੱਚ
ਅੱਛਾ ਤੁਸੀਂ ਟੀਚਿੰਗ 'ਚ ਹੋ ਮਤਲਬ ਨ ਜੋਬ ਕਰਦੇ ਹੋ
ਹਾਂ-ਹਾਂ ਮੈਂ ਜੌਬ ਨਾ ਸਕੂਲ ਨੇੜੇ ਹੀ ਹੈਗਾ ਬਸ ਤੁਹਾਨੂੰ ਪਤਾ ਹੈ ਕਿ ਮੇਰੀ ਸਟੱਡੀ ਹੋ ਗਈ ਸੀ ਪੜ੍ਹਾਈ ਪੂਰੀ ਹੋ ਗਈ ਸੀ ਵੈਸੇ ਤਾਂ ਮੈਂ ਮਾਸਟਰ ਕੀਤੀ ਹੋਈ ਹੈ ਤੇ ਬਸ ਐਵੇਂ ਫਿਰ ਪ੍ਰੋਫੈਸ਼ਨ ਚ ਮੈਂ ਚਲੀ ਗਈ ਤੇ ਬਸ ਹੁਣ ਤੇ ਬਹੁਤ ਵਧੀਆ ਸੀ ਵੀ ਪਤਾ ਕੀ ਇੱਥੇ ਛੁੱਟ ਮਿਲਆਂ
ਹਾਂ ਟੀਚਿੰਗ ਦਾ ਪ੍ਰੋਫੈਸ਼ਨ ਵੀ ਬਹੁਤ ਵਧੀਆ ਹੈ
ਬਸ ਇਹ ਵੀ ਕਿ ਬੱਚਿਆਂ ਨਾਲ ਹਾਂ ਪ੍ਰੈਕਟਿਸ ਹੋ ਜਾਂਦੀ ਹੈਗੀ ਵੈਸੇ ਤਾਂ ਇੱਕ ਗੱਲ ਪੜ ਕਿਤਾਬਾਂ ਪੜ੍ਹੋ ਤੇ ਸਾਰਾ ਥੇ ਹੋ ਰਹੀ ਹੈਗੇ ਲੇਕਿਨ ਜਦੋਂ ਅਸੀਂ ਰੀਅਲ ਚ ਕਲਾਸਰੂਮ ਦੇ ਵਿੱਚ ਖੜੇ ਹੋ ਕੇ ਪੜ੍ਹਾਉਂਦੇ ਆਾਂ ਨਾ ਫਿਰ ਪਤਾ ਲੱਗਦਾ ਬੜਾ ਔਖਾ ਕੰਮ ਹੈ ਵੀ ਪੜ੍ਹਨਾ ਆਸਾਨ
ਕੰਮ ਹੈ ਬਹੁਤ ਧੋਖਾ ਹੈ ਮਤਲਬਥੋੜੀ ਬੱਚਿਆਂ ਨੂੰ ਪੜ੍ਹਾਉ ਹੀ ਕੰਮ ਨੀ ਹੁੰਦਾ ਹੋਰ ਵੀ
ਹਾਂ ਅ ਅੱਜ ਕੱਲ ਤਾਂ ਤੁਹਾਨੂੰ ਪਤਾ ਛੋਟੇ ਛੋਟੇ ਬੱਚਿਆਂ ਦਾ ਧਿਆਨ ਬੜਾ ਰੱਖਣਾ ਪੈਂਦਾ ਕੇਅਰ ਕਰਨੀ ਪੈਂਦੀ ਏ ਨਿੱਕੀ ਨਿੱਕੀ ਚੀਜ਼ਾਂ ਸਮਝਾਉਣੀਆਂ ਪੈਂਦੀਆਂ ਨੇ ਅੱਜ ਕੱਲ ਤੇ ਸਾਡੇ ਟਾਈਮ ਚ ਤੇ ਇਹ ਚੀਜ਼ਾਂ ਨ ਧਿਆਨ ਦਿੰਦੇ ਸੀ ਅਸੀਂ ਸਕੂਲ ਚ ਅਸੀਂ ਨਾ ਟੀਚਰਸ ਇੰਨਾ ਨੀ ਧਿਆਨ ਦ ਅੱਜ ਕੱਲ ਪੇਰੈਂਟਸ ਕਹਿੰਦਾ ਕਿ ਸਾਡੇ ਬੱਚੇ ਚ ਪੂਰਾ ਪਰਸਨਲ ਤੁਸੀਂ ਧਿਆਨ ਦੋ ਹੁਣ ਕਲਾਸ ਚ ਦੇਖੋ ਚਾਲੀ ਇਕਤਾਲੀ ਬੱਚਾ ਹੈਗਾ ਤੇ ਫਿਰ ਟੀਚਰ ਤੋਂ ਆਪਣੇ ਵੱਲੋਂ ਦੇਖੋ ਪੂਰੀ
ਨਹੀਂ ਮੈਂ ਨਾ ਇੱਕ ਸਕੂਲ ਚ ਦੇਖਿਆ ਨਾ ਤੇ ਕਈ ਟੀਚਰਾਂ ਹੁੰਦੀਆਂ ਆਰਾਮ ਨਾਲ ਮਤਲਬ ਕਿ ਬੱਚੇ ਬੱਚੇ ਆਰਾਮ ਨਾਲ ਲੱਗੇ ਨੇ ਮੈਂ ਸਕੂਲ ਗਈ ਇੱਕ ਵਾਰੀ ਅਤੇ ਆਰਾਮ ਨਾਲ ਬੱਚੇ ਲੱਗੇ ਨੇ ਮਸਤੀਆਂ ਮਾਰਨ ਅਤੇ ਮੈਡਮ ਬੈਠੀ ਫੋਨ ਚਲਾਉਂਦੀ ਦੀ ਐ ਹਾਂ ਤੇ ਮੈਂ ਕਿਹਾ ਇਹ ਲਾਪਰਵਾਹੀ ਦੇਖਲੋ ਬੱਚੇ ਬੱਚੇ ਆਰਾਮ ਨਾਲ ਮਸਤੀਆਂ ਮਾਰਦੇ ਜੋ ਮੈਡਮ ਨੂੰ ਕੋਈ ਹੈ ਹੀ ਨਹੀਂ ਹੈ ਕਿ ਬੱਚੇ ਵੇਖ ਲ ਮੈਂ ਫੋਨ 'ਚ ਲੱਗੀ ਹੈ ਆਰਾਮ ਨਾਲ ਰ ਅੱਜ ਦੇ ਟਾਈਮ 'ਚ ਨਾ ਵੈਸੇ ਕਈ ਸਕੂਲਾਂ 'ਚ ਅਤੇ ਮੈਮ ਕਲਾਹ ਕਲਾਸ ਰੂਮ ' ਹੁੰਦੇ ਨੇ ਪਰ ਮੈਂ ਜਿੱਥੇ ਗਈ ਹਾਂ ਉੱਥੇ ਕੋਈ ਹੈ ਨਹੀਂ ਫੈਸਿਲਿਟੀ ਬਿਲਕੁਲ ਵੀ
ਬਸ ਇਹੀ ਹੈ ਨਾ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਸਕੂਲ ਖੋਲਣ ਨੇ ਨੇੜੇ ਤੇੜੇ ਬੱਚਿਆਂ ਲਈ ਪਰ ਉਹੀ ਨਾ ਜਿਹੜਾ ਬੱਚਾ ਜਿਵੇਂ ਫੀਸ ਅਫੋਰਡ ਕਰ ਸਕਦਾ ਹਰ ਅੱਜ ਅਗਰ ਤੁਹਾਨੂੰ ਪਤਾ ਖਰਚੇ ਬੜੇ ਨੇ ਬੜੇ ਖਰਚੇ ਨੇ ਬੱਚੇ ਮਾਂ ਪਿਓ ਤੇ ਦੇਖੋ ਕੋਸ਼ਿਸ਼ ਕਰਦੇ ਨੇ ਆਪਣੇ ਬੱਚੇ ਨੂੰ ਵਧੀਆ ਵਧੀਆ ਸਕੂਲ ਪਾਈਏ ਪਰ ਫੇਰ ਵੀ ਬਾਕੀ ਹਾਂ ਟੀਚਰਾਂ ਹੈਗੀਆਂ ਨੇ ਕਈਆਂ ਫੋਨ ਦਾ ਬੜਾ ਚੱਕਰ ਏ ਪਰ ਸਾਡੇ ਸਕੂਲ ਬਾਰੇ ਤਾਂ ਦੇਖੋ ਫੋਨ ਮ ਕੋਈ
ਅੱਜ ਹਾਂਜੀ ਹਾਂਜੀ ਮੇਰੇ ਮਤਲਬ ਕੀ ਏਦਾਂ ਹੀ ਹੈ ਨਾ ਬਿਲਕੁਲ ਸਕਲ ਮੈਂ ਵੀ ਸਕੂਲ ਸਕਾਲ ਚ ਦੇਖਿਆ ਅੱਜ ਦੇ ਟਾਈਮ ਸਕੂਲ ਦੇ ਵਿੱਚ ਸਵੇਰੇ ਜਾਂਦੀਆਂ ਟੀਚਰਾਂ
ਹਾਂ ਫੋਨ ਫੋਨ ਹਾਂ ਬਸ ਅਗਰ ਜ਼ਰੂਰੀ ਕੰਮ ਕਿਸ ਦਾ ਕੋਲ ਆ ਗਿਆ ਤੇ ਸਾਡੀ ਗੱਲ ਕਰਾ ਛੱਡ ਦਿੰਦੇ ਨੇ ਪਰ ਕਲਾਸ ਦੇ ਵਿੱਚ ਨ ਕਿਉਂਕਿ ਉਹਨਾ ਨੂੰ ਇਹ ਰਹਿੰਦਾ ਕਿਤੇ ਫੋਨ ਨਾ ਚੱਲ ਤੁਹਾਨੂੰ ਪਤਾ ਨਾ ਕਈ ਟੀਚਰਾਂ ਨੂੰ ਮਨਾ ਕਰਦੋ ਫਿਰ ਮੁੜਦੀਆਂ ਨ ਉਹ ਫੇਰ ਇਹ ਚੱਕਰ ਚ ਫਿਰ ਸਾਰੀਆਂ ਤਰ ਰੱਖਣਾ ਪੈਂਦਾ ਮੈਂ ਕਿਹਾ ਠੀਕ ਆ ਅਸੀਂ ਤੇ ਪੜ੍ਹਾਉਣਾ ਹੀ ਹੈ ਰੱਖ ਲੋਓ ਤੁਹਾਨੂੰ ਕੋਈ ਦਿੱਕਤ ਨੀ ਹੈ
ਨੂੰ ਪੜ੍ਹਾ ਤੇ ਉਸ ਤੋਂ ਬਾਅ ਫੋਨ ਹੀ
ਸਹੀ ਗੱਲ ਬਾਕੀ ਐ ਵੀ ਟੀਚਿੰਗ ਹੈ ਤੇ ਬੜੀ ਵਧੀਆ ਪ੍ਰੋਫੈਸ਼ਨ ਬਾਕੀ ਹੈ ਮਿਹਨਤ ਵੀ ਕਿਉਂਕਿ ਦੇਖੋ ਸਾਨੂੰ ਫੇਰ ਇਨੇ ਬੱਚਿਆਂ ਦਾ ਫਿਊਚਰ ਬਣਾਉਣਾ ਹੁੰਦਾ ਹੈ ਰਿਜ਼ਲਟ ਵੀ ਦੇਣਾ ਹੁੰਦਾ ਅੱਜ ਦੇ ਟੈਮ ਚ ਵੈਸੇ ਬੜਾ ਪ੍ਰੈਸ਼ਰ ਤੁਸੀਂ ਕਿਹੜੀ ਮਰਜ਼ੀ ਜੋਬ ਘਰ ਨੂੰ
ਬਿਲਕੁਲ ਅੱਜ ਕੱਲ ਐਸਾ ਕੋਈ ਕੰਮ ਨਹੀਂ ਹੈ ਜਿਹੜਾ ਮਤਲਬ ਅਸਾਨ ਨਹੀਂ।
ਪਰ ਇੱਕ ਗੱਲ ਨਾ ਬੰਦਾ ਇੰਡੀਪੈਂਡੈਂਟ ਹੋ ਜਾਂਦਾ ਹੈ ਮੈਂ ਤੇ ਇਹ ਸੋਚਣੀ ਐ ਕੁੜੀਆਂ ਲਈ ਸੈਲਫ ਇੰਡੀਪੈਂਡੈਂਟ ਹੋਣਾ ਬੜਾ
ਬਹੁਤ ਜ਼ਰੂਰੀ ਆ ਅੱਜ ਦੇ ਟਾਈਮ ਚ ਇਹ ਕੁੜੀਆਂ ਵੈਸੇ ਵੀ ਅੱਜ ਕੱਲ੍ਹ ਮੁੰਡਿਆਂ ਤੋਂ ਅੱਗੇ ਕੁੜੀਆਂ ਹੀ ਨੇ ਮੁੰਡੇ ਕੁਛ ਨਹੀਂ ਹੈ ਪਰ ਕੁੜੀਆਂ ਸਭ ਤੋਂ ਦੇ ਅੱਜ ਦੇ ਟਾਈਮ ਚ
ਹਾਂ ਹੋਰ ਅੱਜ ਕੱਲ ਮੁੰਡਿਆਂ ਦੇ ਬਰਾਬਰ ਖੜੀਆਂ ਨੇ ਕੁੜੀਆਂ ਪਤਾ ਕੀ ਚਲੋ ਅਹ ਕਈਆਂ ਦੇ ਨਾਲ ਸੋ ਦਿੱਕਤਾਂ ਹੈ ਗਈਆ ਨੇ ਕਈ ਕਿਸੇ ਦਾ ਹਸਬੈਂਡ ਨੀ ਸਮਝਦਾ ਕਿਸੇ ਦਾ ਹਸਬੈਂਡ ਬਿਮਾਰ ਪੈ ਗਿਆ ਕੁਛ ਹੋ ਗਿਆ ਇਹ ਤਾਂ ਅਜ ਕੱਲ੍ਹ ਨੂੰ ਨੌਕਰੀ ਕਰਕੇ ਬੱਚੇ ਤੇ ਪਾਲ ਸਕਦੀਆਂ ਨੇ ਆਪਣੇ ਪਤਾ ਹੁਣ ਤੁਹਾਨੂੰ ਪਤਾ ਆਦਮੀ ਦਾ ਫਰਜ਼ ਵੀ ਹੈਗੇ ਪਰ ਅੱਜ ਦਾ ਸਾਡਾ ਪਰਿਭਾਸ਼ਾ ਹੀ ਬਦਲੇਗੀ ਕਿ ਦੋ
ਮਿਲ ਕੇ ਅੱਜ ਦਾ ਟਾਈਮ ਹੈ ਹੀ ਨਹੀਂ ਕਿ ਇੱਕ ਬੰਦਾ ਘਰ ਦਾ ਇੱਕ ਕਮਾਏ ਤੇ ਦੂਜਾ ਘਰ ਸੰਭਾਲੇ ਅੱਜ ਦੇ ਟਾਈਮ ਦੋਨੋਂ ਬਾਹਰ ਕਮਾਦੇ ਨੇ ਫਿਰ ਵੀ ਲੋਕ ਫਿਰ ਵੀ ਅੱਜ ਦੇ ਟ ਕਿੰਨੀ ਮਹੀਨ ਹੈ ਪੂਰੀ ਫਿਰ ਵੀ ਪੈਂਦੀ ਹੈ।
ਹੂੰ ਇਹ ਤੇ ਗੱਲ ਤੁਸੀਂ ਬਿਲਕੁਲ ਸਹੀ ਆਖੀ
ਜੀ ਤੇ ਹੈ ਪਰ ਅੱਜ ਕੱਲ੍ਹ ਪ੍ਰੋਫੈਸ਼ਨ ਬੰਦੇ ਨੂੰ ਹਰ ਇੱਕ ਨੂੰ ਜੋਬ ਕਰਨੀ ਚਾਹੀਦੀ ਹੈ ਸਾਰਾ ਕੁਛ ਆਣਾ ਚਾਹੀਦਾ।
ਹਾਂ ਕੁੜੀਆਂ ਹੋ ਮੁੰਡੇ ਸਾਰਾ ਅੱਜ ਕੱਲ ਤਾਂ ਦੇਖੋ ਮੁੰਡੇ ਵੀ ਬੜੇ ਸਮਝਦਾਰ ਹੋ ਗਏ ਨੇ ਕ ਹਸਬੈਂਡ ਵੀ ਸਮਝਦੇ ਨੇ ਕਿ ਮੇਰੀ ਵਾਈਫ ਦੀ ਜਿੰਮੇਦਾਰੀ ਨੀ ਸਭ ਕੁਛ ਉਹ ਨਾਲ ਹੈਲਪ ਕਰਦੇ ਨੇ ਚਲੋ ਅਗਲੀਓ ਵੀ ਜਾਂਦੀ ਹੈ ਵਧੀਆ ਗੱਲ ਹੈਗੀ ਹੈ ਤੇ ਪੜ੍ਹਾਈ ਕੀਤੀ ਹੈ ਤੇ ਕਰਲੋ ਬੱਚਿਆਂ ਨੂੰ ਵੀ ਫਿਰ ਕੱਲ ਨੂੰ ਵਧੀਆ ਫ ਮਿਲ ਜਾਂਦਾ।
ਹਾਂਜੀ ਬਿਲਕੁਲ ਮੈਂ ਤੇ ਗੱਲ ਕੀ ਪਹੀ ਆ ਤੁਸੀਂ ਬਿਲਕੁਲ।
ਚਲੋ ਫੇਰ ਚੰਗਾ ਆਪਾਂ ਕਰਾਂਗੇ ਗੱਲ ਠੀਕ
ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਕੋਈ ਨੀ ਆਵਾਂਗੇ ਤੁਸੀਂ ਆਣਾ।
ਹਾਂਜੀ ਹਾਂਜੀ ਮੈਂ ਅਗਰ ਉਸ ਸਾਈਡ ਆਈ ਨਾ ਤੇ ਮੈਂ ਜ਼ਰੂਰ ਆਵਾਂਗੀ ਪਰ ਵੈਸੇ ਵੀ ਤੁਹਾਨੂੰ ਵੇਖਿਆ ਵੀ ਬੜਾ ਟਾਈਮ ਹਾਂ ਕੋਈ ਗੱਲ ਨੀ ਅਸੀਂ ਲੈ ਲਾਂਗੇ
ਹ
ਤੁਸੀਂ ਤੇ ਨੇੜੇ ਨੇ ਨੇੜੇ ਹੋ ਕੇ ਵੀ ਚਲੇ ਜਾਂਦੇ ਹੋ ਆਉਂਦੇ ਨੀ ਹੈਲੋ